ਤੇ ਸ਼ੁਕਨ ਮਿਲਾ-ਮਿਲਾ ਕੇ ਥੱਕ ਗਈ ਸੀ, ਪਤਾ ਨੀ
ਅਂਹ, ਹਾਂ, ਉਹੀ ਉਹ ਦੱਸ ਰਹੀ ਸੀ, ਹੁਨੇ ਗੱਲ ਹੋ ਰਹੀ ਸੀ, ਉਹਦੇ ਨਾਲ।
ਅੱਛਾ-ਅੱਛਾ।
ਕਹਿੰਦੀ ਮਿਲ ਹੀ ਨੀ ਰਿਹਾ, ਨਾ ਮੈਨੂੰ ਮਿਲ ਰਿਹਾ ਨਾ ਧੁਹਾਨੂੰ ਮਿਲ ਰਿਹਾ ਕਿਹਾ, ਦੱਸਦੇ ਨੇ, ਮੈਂ ਕਿਹਾ, ਪਤਾ ਨੀ।
ਹੂੰ, ਹੋਰ ਖਾਲੀ ਰੋਟੀ-ਰੁਟੀ?
ਹਾਂਜੀ, ਖਾਲੀ ਸੀ।
ਮੰਮੀ ਸੋ ਗਏ ਨੇ, ਤੇਰੀ?
ਨਾ, ਮੰਮੀ ਵਿਚਾਰੀ ਪਰੇਸ਼ਾਨ ਹੋਈ, ਪੀਏ, ਅ ਡਿਊਟੀ ਤੇ ਕਿਸੇ ਟਾਈਮ ਹੀ ਬੁਲਾ ਲੈਂਦੇ ਨੇ।
ਅੱਛਾ।
ਬੰਦਾ ਘਰ ਦੇ ਕੰਮ ਵੀ ਤੇ ਹੁੰਦੇ ਨੇ, ਸਵੇਰ ਦੀ ਤਿੰਨ-ਵਜੇ ਤਕਨ ਹੈਗੀ ਏ। ਹੁਣ, ਫਿਰ ਬੁਲਾ ਲਿੱਤਾ ਉਹਨੂੰ।
ਅੱਛਾ!
ਹੁਣ ਰਾਤੀ ਨੌ-ਵਜੇ ਤੱਕ ਪਤਾ ਨੀ, ਕੋਈ ਕੋਈ ਪਤਾ ਨੀ, ਨਵ ਕਿੱਥੇ ਡਿਊਟੀ ਮੰਮੀ ਦੀ ਲਗਾ ਦਿੱ ਤੀ ਏ, ਹੁਣ ਇੰਨੀ ਦੂਰ ਮੰਮੀ ਪਰੇਸ਼ਾਨ ਨੇ, ਤੇ ਕੋਈ ਸੁਣ ਹੀ ਨੀ ਰਿਹਾ।
ਹਾਂ, ਦੱਸ, ਨਾਲੇ ਉਹ ਆਏ ਹੋਏ ਨਾ ਫਿਰ ਓਹੀ।
ਸੌਖੇ ਨੇ।
ਨਾ-ਨਾ ਬੜੀ ਔਖੀਆਂ ਨੇ ਓਹ ਵੀ, ਹਰ ਕੰਮ ਔ ਖਾ, ਉਹੀ ਤੇ ਮੈਂ ਕਹਿ ਰਹੀ ਹਾਂ, ਸਾਰੇ ਕੰਮ ਔਖੇ ਨੇ। ਹੂੰ, ਅੱਛਾ ਹੁਣ ਜਾਣਕੇ ਹੈਂ।
ਗੋਲ ਹੀ ਗਈ ਏ 'ਮੰਮੀ' ਮੇਰੇ ਨਾਲ ਰੋਈਏ ਸ ਹਾਂ, ਤਬਿਅਤ ਖ਼ਰਾਬ ਹੋਈ ਪਈ ਸੀ ਨਾ ਮੰਮੀ ਦੀ, ਸੁਣਦੇ ਹੀ ਨੀ ਪਏ। ਮੰਮੀਆਂ ਸਗੋ, ਗਈ ਨੀ ਸੀ। ਸੁਣਦੇ ਹੀ ਨੀ, ਸੁਣਵਾਈ ਨੀ ਹੈਗੀ, ਨੌਕਰੀਆਂ'ਚ ਕਹਿੰਦੇ ਫਿਰ ਅਸੀਂ, ਅਹ ਫਿਰ ਛੱਡਦੋ। ਫਿਰ ਅਸੀਂ ਘਰ ਭੇਜਣੇ ਆ, ਤੁਹਾਡੇ ਰਿਜ਼ਾਇਨ ਲੈਟਰ। ਹਾਂ, ਨਹੀਂ ਸੁਣਦੇ, ਇੱਕ ਨਾ ਇੱਕ ਐਵੇਂ ਇੱਕ, ਇੱਕ ਉਹਨੂੰ ਪੋ੍, ਪੈ, ਪ੍ਰੋਬਲਮ ਹੈਗੀ ਸੀ, ਇੱਕ ਵਰਕਰ ਨੂੰ ਐਵੇਂ ਮੰਮੀ ਦੀ ਰੋਟੀ-ਰੁਟੀ ਖਾਲੀ ਉਹਦੇ ਨਾਲ, ਤੇ ਉਹਨੂੰ ਨਾ ਹਾਰਟ ਪੋਲੀਓ ਡਿਊਟੀ ਕਰਵਾਂਦੇ ਪਏ ਸੀ ਜ਼ਬਰਦਸਤੀ ਉਹਨੂੰ, ਵਿੱਚ ਹਾਰਟ-ਅਟੈਕ ਆਇਆ ਮਰਗੀ। ਤੇ ਮੰਮੀ ਨੇ ਐਈ ਬੋਲਿਆ, ਮੰਮੀ ਕਹਿੰਦੀ ਜੇ ਮੈਨੂੰ ਹਾਂ ਉਹੀ ਤੇ, ਕੀ ਹੋਇਆ?
ਹੂੰ
ਨਾਨੀ ਚੱਲੀ ਗਈ, ਹਣ ਤੁਸੀਂ ਥੋੜੀ ਦੇਰ ਸੋਵੋ।
ਹਾਂ।
ਚਲੋਂ ਲੇਟੋ।
ਫੇਰ ਤੇ ਇਹ ਤੇ ਚੀਜ਼ ਗ਼ਲਤ ਹੈਗੀ ਐ ਵੈਸੇ।
ਓਹੀ ਤੇ। ਸੁਣਦੇ ਹੀ ਨਹੀਂ ਨਾ, ਹਾਂ ਨਹੀਂ ਸੋਨੀਆ ਨੀ ਮੰਮੀ ਇਨ੍ਹਾਂ ਰੋਈ ਐ। ਫੋਨ ਕਰਕੇ, ਮੰਮੀ ਕਹਿੰਦੀ ਮੈਂ ਨਹੀ ਆ ਸਕਦੀ, ਮੇਰੀ ਤਬੀਅਤ ਖ਼ਰਾਬ ਹੈਗੀ।
ਹੂੰ
ਕਹਿੰਦੇ ਹਮ ਕੁਛ ਨੀ ਕਰ ਸਕਦੇ। ਕਰਨੀ ਆ ਕਰੋ, ਨੀ ਤੇ ਘਰ ਬੈਠੋ ਆਪਣੇ। ਆਹ, ਉਹੀ ਤੇ ਮੈਂ ਕਿਹਾ ਮੰਮੀ ਛੱਡੋ ਪਰੇ। ਐਵੇਂ ਆ‌ ਆਪ ਬਿਮਾਰ ਹੋਜੋਗੇ ਹੈ।
ਹੂੰ, ਹਾ ਸਹੀ ਗੱਲ ਹੈ ਕਿੰਨੇ ਵੇਖਣੇ।
ਸੁਨੂੰ ਵੀ ਨੀ ਹੈਗਾ, ਹੂੰ ਅਸੀਂ ਵੀ ਆਪਣੇ ਘਰ ਹੈਗੀਆਂ ਵਾ। ਕਿੰਨੇ ਵੇਖਣਾ ਕਿੰਨੇਂ ਕਰਨਾ
ਨਾ ਨਾ ਨਾ ਜੀ ਆਪਣੀ ਸਿਹਤ ਪਹਿਲਾਂ, ਬਾਕੀ ਸਾਰੇ ਕੰਮ ਬਾਅਦ ਚੋਂ।
ਓਹੀ ਤੇ ਮੰਮੀ ਕਹਿੰਦੀ, ਹੁਣ ਜਾਂਦੀ ਆ ਵੇਖਣੀ ਆ। ਗੱਲ ਕਰਨੀ ਐ, ਜੋ ਸੈੱਟ ਹੁੰਦਾ ਹੈ ਤੇ ਦੇਖਦੀ ਆ ਕੀ ਕਹਿੰਦੇ ਨੇ, ਇੱਕ ਵਾਰ ਜਾਣਨਾ ਪਏਗਾ ਮੈਂ ਕਿਹਾ ਚਲੋਂ।
ਜੇ ਬੰਦਾ ਕ ਬੁਖਾਰ ਚੇ ਤਪਦਾ ਹੋਏ, ਫਿਰ ਬੰਦਾ ਕੀ ਕਰੇ।
ਹਾਂ ਸੁਣਦੇ ਹੀ ਨੀ ਨਾ। ਸੁਣਦੇ ਹੀ ਨੀ, ਜ਼ਬਰਦਸਤੀ ਹੋਰ ਪੈਸੇ ਵੀ ਨਹੀਂ ਦੇ ਰਹੇ ਪਤਾ ਨੀ ਕਿਹੜੇ ਡਿਊਟੀ ਕਰਾ ਰਹੇ ਨੇ ਸਵੇਰੇ ਨੌ ਤੋਂ ਰਾਤੀ ਨੌ ਤੱਕ। ਕਿੰਨਾ ਲੰਬਾ ਟਾਈਮ ਐ, ਨਾ ਹੁਣ ਬੰਦਾ ਘਰ ਦਾ ਕੰਮ ਤੁਹਾਡਾ ਪਿਉ ਕਰੇਗਾ ਆ ਕੇ। ਹੈਂ, ਸਵੇਰੇ ਨੌ ਵਜੇ ਤੋਂ ਰਾਤੀ ਨੌ ਵਜੇ ਤੱਕਨ ਹੈਂ, ਵਿੱਚ ਸਵੇਰੇ ਦੁਪਹਿਰੋਂ ਰਾਤ ਹੀ ਆ।
ਹੂੰ ਇਹ ਤੇ ਫੇਰ ਬੜਾ, ਮੈਂ ਤੇ ਸੋਚਿਆ ਸੀ ਬੜਾ ਠੀਕ ਕੰਮ ਮੈਨੂੰ ਕੀ ਹੈਗਾ, ਪਰ ਇਹ ਤੇ ਬੇਕਾਰ ਐ ਫੇਰ।
ਥੋੜੀ ਹੁਣ ਜ਼ਿਆਦਾ ਵੱਧਦੀ ਜਾ ਰਿਹਾ, ਹੁਣ ਨਾ ਬਹੁਤ ਜ਼ਿਆਦਾ ਤਾਂ ਕੰਮ ਲੈਣ ਲੱਗ ਗਏ ਨੇ, ਹੁਣ ਮੰਮੀ ਨਾ ਬਹੁਤ ਜ਼ਿਆਦਾ ਉਹ ਰਹਿਣ ਲੱਗ ਗਈ, ਮੰਮੀ ਇਨਾ ਜ਼ਿਆਦਾ ਥੱਕ ਜਾਂਦੀ ਆ, ਮੰਮੀ ਮੈਂ ਦੇਖ ਰਹੀ ਆ ਨਾ ਇੰਨੇ ਦਿਨ ਹੋ ਗਿਆ, ਮੰਮੀ ਸਾਰੀ ਰਾਤ ਬੈਠ ਰਹਿੰਦੀ ਐ, ਸੋ ਨੀ ਪਾਉਂਦੀ ਕਿਉਂਕਿ ਥੱਕ ਜਾਂਦੀ ਐ।
ਘਰ ਬਾਹਰ ਦਾ ਆਦਾ ਕਈ ਵਾਰੀ ਥਕਾਵਟ ਨਾਲ ਨੀਂਦ ਵੀ ਨਹੀਂ ਆਂਦੀ।
ਹਾਂ, ਥਕਾਵਟ ਹੋ ਜਾਂਦੀ ਨਾ, ਫਿਰ ਮੈਂ ਉਠ ਉਠ ਕੇ ਮੰਮੀ ਦੇ ਪੈਰ ਕੁੱਟਣੀ ਆ। ਹੂੰ, ਮੰਮੀ ਸਾਰੀ ਰਾਤ ਬੈਠੀ ਰਹਿੰਦੀ ਹੈਗੀ ਕਿ ਮੈਂ ਦੇਖਦੀ ਆ।
ਅੱਛਾ, ਤੇ ਛੱਡ ਕੇ ਪਰੇ ਕਰਨ ਫੇ ਕੀ ਫਾਇਦਾ ਇਹੋ ਜੀ ਨੌਕਰੀ ਦਾ ਵੀ। ਜਿਹਦੇ ਚ ਕੋਈ ਸਹੂਲਤ ਹੀ ਨਹੀਂ ਹੈਗੀ, ਅੱਛਾ। ਅੱਛਾ
ਮੰਮਾ ਹੈਗਾ ਨਾ, ਉਹ ਜਾਣਦਾ ਹੈਗਾ ਕੋਈ ਮਤਲਬ ਮੇਰਾ ਮਾਮਾ ਬੈਂਕ ਵਿਚ ਨਾ, ਮੇਰਾ ਮਾਮਾ ਜਾਣਦਾ ਹੈਗਾ, ਜਿਹੜੀ ਮਾਮੀ ਦੀ ਜੋ ਵੱਡੀ ਹੈਗੀ ਉਹ ਤੇ ਫੇਰ ਮਾਮਾ ਕਹਿ ਰਿਹਾ ਸੀ, ਮੈਂ ਗੱਲ ਕਰਨਾ ਵਾ, ਹੁਣ ਉਹਦੇ ਨਾਲ ਗੱਲ ਕਰਨੀ ਸੀ ਉਹ ਹੱਟ ਹੀ ਗਈ ਏ, ਹੁਣ ਦੂਜੀ ਆ ਗਈ ਹੁਣ ਦੂਜੀ ਮੰਮੀ ਕਹਿੰਦੀ ਹੋਰ ਸਖ਼ਤ ਅਈ ਏ ਉਹ ਗੱਲ ਹੀ ਨਹੀਂ ਸੁਣਦੀ ਪਈ। ਇੰਨੀ ਗੰਦੀ ਤਰ੍ਹਾਂ ਮੰਮੀ ਨੂੰ ਫੋਨ ਤੇ ਬੋਲੀ ਹੈ, ਮੰਮੀ ਕਹਿੰਦੀ ਚੱਲ ਜਾ ਕੇ ਦੇਖਣੀ ਆ ਹੁਨ ਜਾਂਣੀ ਆ ਤੇ ਹੁਣ ਜਾਣਾ ਪਏਗਾ, ਮੈਂ ਕਿਹਾ ਚਲੋ ਆਓ ਫਿਰ
ਹੂੰ,
ਮੰਮੀ ਨੇ ਤਾਂ ਦਿੱਤਾ ਹੋਇਆ, ਲੈਟਰ ਕਿ ਬਈ ਮੇਰੀ ਟਰਾਂਸਫਰ ਹੋ ਜਾਵੇ।
ਅੱਛਾ, ਅੱਛਾ ਹੂੰ, ਅੱਛਾ ਮਤਲਬ ਕਿ ਡਿਊਟੀ ਦੀ ਗਲਤ ਹੈ, ਜਾਂ ਨੌਕਰੀ ਇੱਦਾਂ ਦੀ ਹੈਗੀ ਹੈ। ਕਿ ਰੂਟੀ ਤੇ ਬੈਠੇ ਗਲਤ ਬੰਦੇ ਹੋਏ ਨੇ,
ਹਾਂ ਅਰੇ ਹੁਣ ਜ਼ਿਆਦਾ ਬੁਰਾ ਹਾਲ ਕਰਨ ਲੱਗ ਜਾਂਏ ਨੇ।
ਹੂੰ,
ਸੁਣਦੀਆਂ ਨੇ ਜਿਹੜੀ ਹੈਗੀਆਂ, ਨੇ ਨਾ ਥੋੜ੍ਹੀ ਅਹ ਕੀ ਨਾਮ ਹੈ। ਉੱਪਰ ਇਸ ਤੋਂ ਉੱਪਰ ਹੈਗੀਆਂ, ਨੇ ਜੋ ਮੰਮੀ ਦੇ ਤੇ ਉਹ ਇੰਨੀ ਕੜੀਆਂ ਹੋਈਆਂ, ਨੇ ਆਪਣੇ ਆਪ ਨੂੰ ਪਤਾ ਨੀ ਕੀ ਸਮਝਦੀਆਂ ਨੇ।
ਹੂੰ,
ਇੰਨੀ ਗੰਦੀ ਤਰ੍ਹਾਂ ਬੋਲਦੀਆਂ ਨੇ ਹੈਂ, ਬਈ ਅਸੀਂ ਜਿਵੇਂ ਪਤਾ ਨੀ ਕੀ ਖਰੀਦ ਲਿੱਤਾ ਇਹਨਾਂ ਨੂੰ ਜਿਵੇਂ, ਬਾਰਾਂ ਤੇਰਾਂ ਹਜ਼ਾਰ ਰੁਪਏ ਚ
ਹੂੰ, ਬਸ ਐਨ ਜੀ ਨੇ ਕੀ,
ਹਾਂ ਸਭ ਜਗ੍ਹਾ ਹੀ ਹਾਲ, ਨੌਕਰੀਆਂ ਤੇ ਕਰਨੀਆਂ ਸੌਖੀਆਂ ਥੋੜ੍ਹੀ ਨੇ।
ਨਾ-ਨਾ ਨੌਕਰੀ, ਕਰਨੀ ਵਾਕਿਆ ਚ ਫੇਰ ਵੀ ਇੰਨਾ ਟਾਈਮ ਕੱਢਤਾ ਤੇਰੀ ਮੰਮੀ ਨੇ ਜਿਸ ਹਿਸਾਬ ਦਾ,
ਮੰਮੀ ਬਹੁਤ ਜਿਆਦਾ ਉਹ ਕਰ ਕਰਕੇ ਕੱਢਿਆ, ਆਵੇ ਹੁਣ ਮੰਮੀ ਦਾ ਸਰੀਰ ਨਾ ਰਹਿ ਗਿਆ, ਏਜ ਦੇ ਹਿਸਾਬ ਨਾਲ ਰਹਿ ਗਿਆ ਹੁਣ ਮੰਮੀ ਹੁੰਦਾ ਨੀ ਤੇ ਫੇਰ ਮੰਮੀ-ਮੰਮੀ ਦਾ ਸਰੀਰ ਜਿਆਦਾ ਦੁਖਦਾ ਮੰਮੀ ਫੇਰ ਪਰੇਸ਼ਾਨ ਹੁੰਦੀ ਹੈ, ਨਹੀਂ ਤੇ ਇੰਨੇ ਸਾਲ ਤੋਂ ਮੰਮੀ ਨੇ ਕੀਤਾ ਹੀ।
ਹੂੰ-ਹੂੰ, ਕਾਫੀ ਟਾਈਮ ਤੋਂ ਕਰਦੇ ਆ ਰਹੇ ਨੇ।
ਮੈਂ ਤੇ ਉਹਨੇ ਵੀ ਬੋਲ ਰਹੀ ਸੀ, ਮੈਂ ਕਿਹਾ ਮੰਮੀ ਜੋ ਕਰਦੇ ਨੇ ਕਰਨ ਦੋ ਉਹਨਾਂ ਕੋਲ ਜੋ ਪੇਜਨਾ ਭੇਜੋ ਦੋ ਘਰ, ਤੁਸੀਂ ਜਾਓ ਹੀ ਨਾ, ਮੰਮੀ ਕਹਿੰਦੀ ਫਿਰ ਮਨੂੰ ਮੈਨੂੰ ਆਦਤ ਜੋ ਪੈਗੀ, ਮੈਂ ਕਰਰ ਕੇ ਮੈਂ ਟਾਈਮ ਪਾਸ ਹੋਏਗਾ ਮੇਰਾ। ਬ ਇੱਕ ਹੋ ਜਾਂ ਹੁੰਦਾ, ਨਾ ਆਦਤ ਬਣ ਗਈਏ ਇੰਨੇ ਸਾਲਾਂ ਤੋਂ ਆਦਤ। ਬਣ ਗਈ, ਹੁਣ ਮੰਮੀ ਕਹਿੰਦੀ ਮੈਨੂੰ ਮੇਰਾ ਇਕਦਮ ਟਾਈਮ ਪਾਸ ਨਹੀਂ ਹੋਏਗਾ ਮੈਂ ਕਿਹਾ। ਹੋ ਜਾਏਗਾ ਹੌਲੀ-ਹੌਲੀ ਮੰਮੀ ਆਦਤ ਪੈ ਜਾਏਗੀ, ਹੁਣ--'
ਹੂੰ ਆਹ ਹੋਜਏਗਾ, ਘਰ ਦੇ ਕੰਮਾਂ ਚ ਬਿਜੀ ਕਰ ਲਓ। ਆਪਣੇ ਆਪ ਨੂੰ ਹੂੰ ਹੈ ਵੀ ਦੋ ਜਣੇ ਨੇ ਨਾ ਮੇਨ, ਚੱਕਰ ਨਾ ਹੈ, ਵੀ ਦੋ ਜਨੇ ਨੇ ਘਰ ਇਹ ਤੇ ਚੱਲ ਹੁਣ ਆਏ ਹੋਏ ਹੋ ਤੁਸੀਂ ਤਾਂ ਕਰਕੇ ਥੋੜਾ ਹੋ ਜਾਂਦਾ ਬੀਜੀ ਵੈਸੇ ਤਾਂ ਵਿਹਲੇ ਹੀ ਨੇ,
ਨਹੀਂ ਤਦੇ ਪਾਪਾ ਫੇਰ ਚਲੇ ਜਾਂਦੇ ਨੇ ਤੁਹਾਨੂੰ ਪਤਾ ਹੈ। ਮੰਮੀ ਕੱਲੀ ਹੁੰਦੀ ਐ, ਸਾਰਾ ਦਿਨ ਤੇ ਮੰਮੀ ਫੇਰ ਸਾਰਾ ਦਿਨ ਦਿਲ ਨੀ ਲੱਗਦਾ, ਮੰਮੀ ਦਾ
ਹੂੰ, ਦਿਲ ਕੱਲੇੰ ਬੰਦੇ ਦਾ ਕਿੱਥੋਂ ਲੱਗਦਾ ਨਾਲੇ, ਹੂੰ, ਪਰ ਉਹੋ ਰੋਜ ਵੀ ਨਹੀ ਆ ਸਕਦੀ। ਵੱਡੇ ਵਾਲੀ ਉਹ ਵੀ ਇੱਕ ਬੰਦਾ ਰੋਜ਼ ਕਿਥੇ ਆਦਾ। ਹੂੰ, ਉਹੀ ਨਾ ਸਭ ਆਪਣੇ ਆਪਣੇ ਘਰਾਂ ਚ ਬਿਜੀ ਨੇ,
ਕਿਉਂਕਿ ਉਹਨਾਂ ਦੇ ਨਾ ਫੈਕਟਰੀ ਦਾ ਕੰਮ ਹੀ ਨਾ ਥੱਲੇ ਹੀ ਫੈਕਟਰੀ ਹੈਗੀ ਆ। ਬਾਰ ਬਾਰ ਪਾਣੀ ਕਦੀ, ਕੁੱਛ ਚਾਹੀਦਾ ਕਦੇ ਕੁੱਛ ਚਾਹੀਦਾ, ਫਿਰ ਉਹਨਾਂ ਨੂੰ ਬਾਰ ਬਾਰ ਨਾ ਜਿਵੇਂ ਇਹ ਆ ਜਾਏਗੀ। ਤੇ ਲੋਕ ਕਰਕੇ ਆਣਾ ਪੈਂਦਾ, ਫਿਰ ਉਹ ਬਾਰ ਬਾਰ ਲੋਕ ਖੋਲਣਗੇ ਫਿਰ ਫਿਰ ਗੁੱਸਾ ਕਰਦੇ ਨੇ ਜੀਨ ਕਏ ਮੈਂ ਬਾਰ ਬਾਰ ਲੋਕ ਖੋਲ ਕੇ, ਲਵਾਂ ਉਹ ਉੱਪਰ ਉਹਦੀ ਨਾ ਖੁੱਲ੍ਹਾ, ਬਾਂਦਰ ਬੂੰਦਰ ਵੜ ਜਾਂਦੇ ਨੇ ਤਾਲੇ ਲਾਉੇ ਵੀ ਜ਼ਰੂਰੀ ਨੇ
ਅੱਛਾ ਹੂੰ, ਇਹ ਘਰ ਚ ਫੈਕਟਰੀ ਦਾ ਬੜ ਸਾਡੇ ਵੀ ਪਹਿਲਾਂ ਘਰ ਹੀ ਸੀ, ਬੜਾ ਹੁੰਦਾ ਸੀ, ਆਪਾਂ ਪਾਣੀ ਦੇ ਚਾਵਾਂ ਬਣਾ ਹਾਏ-ਹਾਏ ਪਾਣੀ ਚਾਹ ਬਣਾ ਕੇ ਹਟੇ, ਫੇਰ ਕੋਈ ਆ ਗਿਆ।
ਹਾਂ- ਹਾਂ ਇਹ ਤੇ ਨਿੰਬੂ ਪਾਣੀ ਬਨਾ ਬਨਾ ਕੇ ਕਦੀ ਦਿੰਦੀ ਕਦੀ
ਮੈਂ ਸਮਝਦੀ ਹਾਂ ਹਮ
ਕਹਿੰਦੀ ਮੈਨੂੰ ਸਾਨੂੰ ਬੜੀ ਖੇਚਲ ਹੈਗੀ ਏ। ਮੈਂ ਕਿਹਾ ਹੋਏਗੀ ਬਾਈ ਹੂੰ,
ਨਹੀਂ ਇਹ ਫੈਕਟਰੀ ਵਾਲੇ ਬੰਦਿਆਂ ਨੂੰ ਹੁੰਦੀ ਹੀ ਹੁੰਦੀ ਏ। ਹੁਣ ਸਾਡੇ ਉਦਰ ਮੰਮੀ ਵਾਲੀ ਵੇਖ ਲੈ ਸਾਰਾ ਦਿਨ ਤੇ ਮੰਮੀ ਹਜੇ ਵੀ ਲੱਗੇ ਰਹਿੰਦੇ ਐ ਹੈਗੇ ਪਾਣੀ ਭਰ ਦੇਨ ਹੋਨਾਂ ਉਹ ਕਦੇ ਵੋ ਆਇਆ ਈ ਕਦੇ ਉਹ ਆਇਆ ਈ ਕਿਸੇ ਨੂੰ ਕੀ ਚਾਹੀਦਾ।
ਚਾਹੀਦਾ ਗਰਮੀਆਂ ਚ ਜ਼ਿਆਦਾ ਹੁੰਦਾ।
ਹਮ
ਤੇ ਠੰਡਾ -ਪਾਣੀ ਇੰਨਾ ਹੁੰਦਾ ਨੀ ਇਨਾ ਹੋਰ ਬੋਤਲਾਂ
ਬੋਤਲਾਂ ਹਾਂ ਉਹੀ ਤੇ। ਵਧੀਆ ਸਭ ਖਾਲੀ ਨਾਸ਼ਤਾ?
ਹਾਂਜੀ -ਹਾਂਜੀ ਖਾ ਲਈ ਸੀ, ਖਾ ਲਈ ਸੀ ਹੁਣ ਖਾਕੇ ਤੇ ਮੰਮੀ ਵੀ ਵਿਚਾਰੀ ਦੀ ਰੋਟੀ ਵਿੱਚ ਰਹਿ ਗਈ। ਉਹ ਵਿੱਚ ਹੀ ਫੋਨ ਆ ਗਿਆ ਤੇ ਫਿਰ ਬਸ ਮੰਮੀ ਪਰੇਸ਼ਾਨ ਹੋ ਗਈ ਨਾ ਇਕਦਮ ਮੰਮੀ ਰੋਟੀ ਛੱਡ ਕੇ ਚਲੇ‌ ਗਈ ਮੈਂ ਕਿਹਾ ਮੰਮੀ ਤੁਸੀਂ ਰੋਟੀ ਕੁ ਛੱਡਦੇ ਪੈ ਗਏ ਹੋ ਹੈਂ?
ਰੋਟੀ ਤੇ ਖਾ ਜਾਂਦੇ ਨਾ।
ਬੋਲੀ ਆ ਮੈਂ ਕਿਹਾ ਤੁਸੀਂ ਰਹਿਣ ਦੋ ਵੀ ਜਾਣ ਦੀ ਜ਼ਰੂਰਤ ਨੀ ਹੈਗੀ।
ਹਮ ਆਹ ਨਹੀਂ ਰੋਟੀ ਖਾ ਜਾਂਦੇ ਨਾ ਆਪਣੀ ਪਹਿਲੇ
ਹਮ ਮੰਮੀ ਕਹਿੰਦੀ ਹੁਣ ਮੇਰਾ ਮਨ ਨੀ ਖਰਾਬ ਹੋ ਗਿਆ। ਮੈਂ ਨੀ ਖਾਣੀ ਹੈਗੀ ਮੇਰਾ ਮਨ ਹਮ ਮਣ ਚ ਖਰਾਬ
ਹਮ ਨਾਲੇ ਪਤਾ ਕੀ ਏ, ਘਰ ਆਏ ਗਏ ਹੋ ਨਾ ਫੇਰ ਜ਼ਿਆਦਾ ਹੋ ਜਾਂਦਾ ਹੈ ਕਿ ਚੱਲ ਥੋੜਾ ਬੰਦਾ ਟਾਈਮ ਪਾਸ ਬੈਠ ਕੇ ਕੱਟੇ ਤੈਨੂੰ ਪਤਾ ਧੀਆਂ ਵੈਸੇ ਹੀ ਕਿਹੜਾ ਰੋਜ -ਰੋਜ
ਹੋਹੀ ਤੇ ਮੰਮੀ ਨੂੰ ਹੋ ਰਿਹਾ ਕਿ ਬਈ ਇੱਕ ਦੋ ਦਿਨ ਬਾਅਦ ਚਲੇ ਜਾਣਾ ਹੁਣ ਕੱਲ ਵੀ ਸੰਡੇ ਨੂੰ ਵੀ ਬੁਲਾਇਆ ਵੇ।
ਆ ਲੈ।
ਸੰਡੇ ਨੂੰ ਵੀ ੳਹੀ ਤੇ ਮੰਮੀ ਕਹਿ ਰਹੀ ਸੰਡੇ ਨੂੰ ਹੁਣ ਕੱਲ ਫਿਰ ਬੁਲਾਇਆ ਮੰਮੀ ਕਹਿੰਦੀ ਹੁਣ ਤੂੰ ਇਕ ਦੋ ਦਿਨ ਤਕ ਚਲੇ ਜਾਣਾ ਹੁਣ ਮੈਂ ਤੇਰੇ ਕੋਲ ਬਹਿ ਵੀ ਨੀ ਪਾਵਾਂਗੀ। ਜੇ ਇਹਨਾਂ ਨੇ ਪੰਗਾ ਪਾਤਾ
ਹਮ
ਮੈਂ ਕਿਹਾ ਚਲੋ ਕੋਈ ਗੱਲ ਨੀ ਹੁਣ ਕੀ ਕਰੀਏ?
ਹਮ ਕਰ ਵੀ ਬੰਦਾ ਕੀ ਸਕਦਾ?
ਹਮ
ਹਮ ਹੋਰ ਉਹ ਸੋ ਗਈ ਏ ਕਿੰਨਾ ਕਿਊਟ ਬੋਲਦੀ ਹੈ ਤੇਰੀ ਗੁੜੀਆ ਹਨਾ। ਹਾਂ। ਇਹਦੀ ਆਵਾਜ਼ ਨਾ ਮੈਨੂੰ ਪਤਾ ਨੀ ਕਿਸੇ ਵਕਤ ਵਕਤ ਲੱਗਦੀ ਹੈ ਮੈਂ ਕਿਸੇ ਨਾ ਬੱਚੇ ਦੀ ਸੁਣਨੀ ਹੋਈ ਏ।
ਹੁੰਦੀ ਹੈ ਮੰਮੀ। ਕਹਿੰਦੀ ਮੰਮੀ ਕਹਿੰਦੀ ਬੜਾ ਮਿੱਠਾ।
ਬੜਾ ਪਿਆਰਾ ਬੋਲ ਰਹੀ ਸੀ ਵਿੱਚ ਗੱਲ ਕਰ ਰਹੀ ਸੀ ਨਾ ਮੈਂ। ਤੇ ਤਾਂ,
ਹੁਣ ਤੇ ਬਹੁਤ ਗੱਲਾਂ ਮਾਰਦੀ, ਮੈਂ ਉਹੀ ਕਹਿ ਰਹੀ ਮਾਹੀ ਤੇ ਇਦ ਤ ਨਾਨੀ ਤੇਰੀ ਗੱਲ ਸੁਣ ਰਹੀ ਏ, ਜਿਵੇਂ ਹੁਣ ਮੰਮਾ ਕੋਲ ਤੇ ਗੱਲ ਕਰੇਗੀ ਤੂੰ ਵੀ ਵਿਚ ਕਿਉਂਕਿ ਉਹਨਾਂ ਦੇ ਕੋਲ ਵੀ ਮੈਂ ਹੀ ਹਾਂ। ਸੁਣਨ ਵਾਸਤੇ ਹੋਰ ਕੌਣ ਹੈਗਾ ਸੁਣਨ ਵਾਸਤੇ? ਦਾਦੀ ਤੇ ਦਰਵਾਜ਼ਾ ਹੀ ਨਹੀਂ ਖੋਲਦੀ। ਬਚਾਰੀ ਭੰਨ- ਭੰਨ ਕੇ ਆ ਜਾਂਦੀ ਏ। ਹੋਰ ਕੀ ਜਿਵੇਂ ਫਲੋਰ ਅਲੱਗ ਨਾ ਤੇ ਉਹ ਕਹੇ ਕਿ ਮੈਨੂੰ ਉਦੋਂ ਭਾਨਾ ਮਿਲ ਜਾਂਦਾ। ਮੈਨੂੰ ਨਾ ਇਸੇ ਕਰਕੇ ਨਾ ਸੁਣਾਈ ਨੀ ਦਿੰਦਾ ਫਿਰ ਫੋਨ ਕਰੋ ਨਾ ਕਰੋ ਤਾਂ ਵੀ ਕਹੇਗੀ। ਹਾਂ। ਇਹ ਰੋਂਦੀ ਹੈ ਵਿਚਾਰੀ ਪਸੀਨੋ- ਪਸੀਨੋ ਹੀ ਹੋਏਗੀ ਦਾਦੀ ਦਰਵਾਜ਼ਾ ਨੀ ਖੋਲ ਦੀ। ਫਿਰ ਮੈਂ ਕਹਾਂਗੀ ਬੇਟਾ ਮੈਂ ਕੀ ਕਰਾਂ। ਫੋਨ ਕਰਵਾਵਾਂਗੀ ਇਹਨਾਂ ਕੋਲੋਂ, ਫੋਨ ਵੀ ਨੀ ਚੁੱਕੇਗੀ। ਕਹੇਗੀ ਕੀ ਮੈਂ ਨਾ ਸਕੂਲ ਸੁੱਤੀ ਹੁੰਨੀ ਆ। ਜਦੋਂ ਵੇਖੋ ਸੁੱਤੀ ਹੁੰਦੀ ਆ।
ਸੁੱਤੀ ਹੁੰਦੀ ਦਾਦੀਆਂ ਤੇ ਨਾ
ਨਹੀਂ ਨਹੀਂ ਇਥੇ ਨਹੀਂ ਹੈ।
ਸਾਡੇ ਤੇ ਮੈਂ ਕਹਿੰਦੀ ਹਾਂ ਕੁਛ ਨਾ ਕੁੱਛ। ਸਾਡੀ ਦਾ ਤੇ ਦਿਲ ਹੀ ਨੀ ਲੱਗਦਾ। ਤੇ ਜਦੋਂ ਘਰੋਂ ਚਲੇ ਜਾਂਦੀ ਏ।
ਬਸ ਐਵੇਂ ਜੇ ਵੀ ਆ, ਆ ਕੋਈ- ਕੋਈ ਹੁੰਦੇ ਨੇ ਹੋਰ ਕੀ। ਅੱਜ ਕੱਲ ਉਹ ਰਿਸ਼ਤਿਆਂ ਉਹ ਨੀ ਰਹੇ ਨਾ। ਇੱਥੇ ਤੇ ਮੇਰੀ ਦੋ ਮਹੀਨੇ ਦੀ ਸੀ। ਤਾਂ ਕਿ ਨ ਮੈਂ ਇਹਨਾਂ ਨੂੰ ਬਈ ਹੋ ਗਿਆ ਸੀ ਕਿ ਬਈ ਬੱਚਾ ਹੋ ਗਿਆ। ਹੁਣ ਅਸੀਂ ਸਾਡੀ ਨੀਂਦਰ ਖ਼ਰਾਬ ਹੁੰਦੀ ਹੈ। ਜੇ ਵੋ
ਆਏ! ਹਾਏ!
ਤਾਂ ਹੀ ਕਲੇਸ਼ ਪਾ ਦਿੱਤਾ ਸੀ।
ਚਲੋ ਠੀਕ ਐ।
ਹੈਲੋ,